ਹੈਲੋ, ਸਤਿ ਸ੍ਰੀ ਅਕਾਲ ਮੈਡਮ।
ਸਤਿ ਸ੍ਰੀ ਅਕਾਲ ਜੀ, ਕਿਵੇਂ ਓ, ਠੀਕ ਹੋ ਜੀ?
ਹਾਂਜੀ, ਠੀਕ ਹੈ ਜੀ।
ਹਾਂਜੀ, ਤੇ ਅੱਜ ਅਸੀਂ ਤਿਉਹਾਰ ਬਾਰੇ ਗੱਲ ਕਰੀਏ ਜੀ।
ਹਾਂਜੀ, ਬੋਲੋ।
ਹਾਂਜੀ, ਤੁਹਾਡਾ ਮਨਪਸੰਦ ਦਾ ਤਿਉਹਾਰ ਕਿਹੜਾ ਹੈ ਜੀ?
ਤੁਹਾਡਾ ਮਨ ਕਾ ਹੈਗਾ ਨਹੀਂ ਮੇਨ ਤੇ ਹੈਗਾ ਹੀ ਰੱਖੜੀ।
ਅੱਛਾ ਜੀ ਉਹ ਤਾਂ ਆਣ ਵੀ ਵਾਲੀ ਹੈ।
ਹਾਂਜੀ।
ਅੱਛਾ, ਕਿੱਦਾ ਮਨਾਂਦੇ ਓ ਤੁਸੀਂ ਰੱਕੜੀ ਦਾ ਤਿਉਹਾਰ ਫਿਰ
ਰੱਖੜੀਆਂ ਸਿਸਟਰ ਨਾਲ ਘਰ ਜਾਈਦਾ ਓਥੇ ਬਨਾ ਲਈ ਦੀਆਂ ਸਿਸਟਰ ਆਪਣੇ ਘਰ ਆ ਜਾਂਦੀਆਂ। ਟਾਈਮ ਖਲੋਤਾ ਅੰਬ ਵਾਲੀ ਦਾ
ਅੱਛਾ ਜੀ।
ਹਾਂ ਭੈਣ ਨੂੰ ਵੱਡਾ ਵਧੀਆ ਜਾ ਗਿਫਟ ਲੈਕੇ ਦੇਈ ਦਾ ਭੈਣ ਆਪਣੀ ਨੂੰ। ਦੋ ਸਾਲ ਦਾ ਮੁੰਡਾ ਹੋਵੇ ਉਹ ਕਰੀ ਦਾ।
ਅੱਛਾ ਜੀ, ਤੁਹਾਡਾ ਮਨਪਸੰਦ ਦਾ ਤਿਉਹਾਰ ਰੱਖੜੀ ਦਾ ਜੀ?
ਹਾਂਜੀ ਰੱਖੜੀ ਰੱਖੜੀ ਤੋਂ ਬਾਅਦ ਦਿਨ ਤਿਉਹਾਰ ਹੁੰਦਾ ਭੈਣ-ਭਰਾਵਾਂ ਵਾਸਤੇ
ਹਾਂਜੀ ਇਹ ਤਾਂ ਹੈ।
ਹੋਰ ਕਿਹੜੇ ਕਿਹੜੇ ਤਿਉਹਾਰ ਮਨਾਂਦੇ ਓ, ਤੁਸੀਂ?
ਉਹ ਤਾਂ ਮਨਾਈ ਦਾ ਮੇਨ ਦੀਵਾਲੀ ਲੋਹੜੀ।
ਅੱਛਾ ਅੱਛਾ ਜੀ ਉਹ ਕਿੱਦਾਂ ਮਤਲਬ ਮਨਾਉਂਦੇ ਉਹ ਧੂਮਧਾਮ ਨਾਲ।
ਹਾਂ ਧੂਮ ਧਾਮ ਨਾਲ ਮਨਾਈ ਦਾ ਤਿਉਹਾਰ। ਲੋੜੀ ਦਾ ਤਿਉਹਾਰ ਇਦਾਂ ਹੁੰਦਾ ਹੈ। ਕਿਸੇ ਵੀ ਰਿਸ਼ਤੇਦਾਰ ਦੇ ਕੋਈ ਬੱਚਾ ਬੁੱਚਾ ਹੋਇਆ ਹੋਵੇ ਉਹ ਲੋਹੜੀ ਮਨਾਉਂਦੇ ਆ। ਜੀ ਉਥੇ ਖਾਣ ਪੀਣ ਹੁੰਦਾ ਉਹਨੂੰ ਨੱਚਣਾ ਪੈਂਦਾ ਹੈ। ਲੋੜੀ, ਤੇ ਦੀਵਾਲੀ ਦਾ ਤਿਉਹਾਰ ਤੁਹਾਨੂੰ ਪਤਾ ਈ ਏ ਬਹੁਤ ਫੇਮਸ ਆ। ਨੈਚੁਰਲ ਜੇ ਤੱਕ ਆਪਨੇ ਲਾਓ। ਜੋ ਪਟਾਕੇ ਹੁੰਦੇ ਨੈਚੁਰਲ ਜੇ ਠਾਂ, ਠਾ ਨਾ ਹੋਏਗੀ, ਕਿਸੇ ਦਾ ਨੁਕਸਾਨ ਨਾ ਕਰੋ
ਹਾਂਜੀ ਇਹ ਤਾਂ ਹੈ ਜੀ।
ਜਾ ਫੁੱਲਚਲੀ ਜਲਾਓ, ਨੋਰਮਲ ਘੱਰ ਵਿੱਚ ਦੀਵੇ ਦੂਵ ਦੀਵੇ ਬਾਲੋ ਮੰ ਮੰਦਰ ਜਾਓ, ਮੰਦਰ ਚ ਦੀਵੇ ਵਾਲ ਕੇ ਆਓ, ਮੱਥਾ ਟੇਕ ਕੇ ਆਓ।
ਹਾਂਜੀ, ਹਾਂਜੀ।
ਹਾਂ ਆਪਣੇ ਰਿਸ਼ਤਦਾਰ ਨੂੰ ਮਿਠਾਈ ਵੰਡੋ।
ਅੱਛਾ ਜੀ ਤੇ ਤੁਹਾਡੇ ਹੋਲੀ ਦਾ ਤਿਉਹਾਰ ਕਿੱਦਾਂ ਮਨਾਉਂਦੇ ਆ ਇੱਕ ਦਿਨ ਪਹਿਲਾਂ ਮਨਾਂਦੇ ਮਨਾਉਂਦੇ ਆ ਜਾਂ ਹੋਲੇ ਮਹੱਲੇ ਵਾਲੇ ਦਿਨ।
ਜ
ਹੋਲੀ ਦਾ
ਹੋਲੀ ਦਾ ਨਹੀਂ ਹੋਲੀ ਦਾ ਤਿਉਹਾਰ ਹੋਲੀ ਵਾਲੇ ਦਿਨ ਮਨਾਇਆ ਜਾਂਦਾ।
ਅੱਛਾ ਜੀ। ਓ ਕਿੱਦਾ ਮਨਾਂਦੇ ਹੈ ਫਿਰ?
ਹਾਂਜੀ, ਹੋਲੀ ਦਾ ਤਿਉਹਾਰ ਦਾ ਵੀ ਨੈਚੁਰਲ ਹੈ ਜਿੱਦਾ ਕਿ ਮਾੜਾ ਟਿੱਕਾ ਲਾ ਤਾ ਨੈਚੁਰਲ ਥੋੜਾ ਜਿਹਾ ਗਲਤ ਮਾਇਆ ਲਾ ਤਾ ਹੈ ਮੁੰਡਾ ਹੋਵੇ ਜਾਂ ਭੈਣ ਹੋਵੇ ਜਾਂ ਭਰਜਾਈ ਹੋਵੇ ਕੋਈ ਵੀ ਹੋਵੇ। ਠੀਕ ਹੈ ਘੱਰ ਦੇ ਵਿੱਚ ਆਪਾ, ਆਪਾ ਓ ਬਨਾਈ ਦੀ ਹੈ ਜਿੱਦਾ ਘਰ ਦੀ ਕੁੜੀਆਂ ਬਣਾਉਂਦੀਆਂ ਸਤਰੰਗੀ ਸੂਟ ਜਿੱਦਾਂ ਆਪਣੇ ਸਕੂਲ ਬਣਾਉਂਦੇ ਹੁੰਦੇ।
ਅੱਛਾ ਜੀ, ਹਾਂਜੀ ਤਿਉਹਾਰ ਸਾਰੇ ਹੀ ਵਧੀਆ ਹੁੰਦੇ ਆ।
ਹਾਂਜੀ।
ਹਾਂਜੀ।
ਬਾਕੀ ਵਿਸਾਖੀ ਦਾ ਤਿਆਰ ਬਹੁਤ ਵਧੀਆ ਹੁੰਦਾ, ਆਪਨੇ ਪੰਜਾਬ ਦੇ ਵਿੱਚ
ਅੱਛਾ ਜੀ ਹਾਂਜੀ ਕਿਸਾਨਾਂ ਦਾ। ਤਾਂ ਮਨਪਸੰਦ ਹੈ ਤਿਉਹਾਰ ਹਰ ਵਿਸਾਖੀ ਦਾ ਹੀ ਹੈ।
ਹਾਂਜੀ ਵਿਸਾਖੀ ਦਾ। ਉਹ ਆਪਦੇ ਘਰ ਕੰਮ ਕਾਰ ਕਰਦੇ, ਖੇਤੀਬਾੜੀ ਕਰਦੇ ਐ, ਫੇਰ ਉਹੋਂ ਪੈਸਾ ਪੂਸਾ ਆਉਂਦਾ ਐ, ਜੋ ਓਨਾਂ ਨੇ ਕੁਛ ਵੀ ਕਿਸੇ ਦਾ ਲੈਨ-ਦੇਨ ਕਰਨਾ ਆ, ਜਾ ਕਿਸੇ ਦਾ ਕਹਿਨ ਦਾ ਮਤਲਬ ਕਿਸੇ ਨੇ ਆਪਣੀ ਬੇਟੀ ਦਾ ਜਾਂ ਲੜਕੇ ਦੀ ਮੈਰਿਜ ਕਰਨੀ, ਜਾਂ ਕੋਈ ਗੱਡੀ ਛੱਡੀ ਲੈ ਆਣੀ। ਜਾਂ ਕਹਿਣ ਦਾ ਮਤਲਬ ਹੋਰ ਪੈਲੀ ਪਿਆਲੀ ਪੂਲੀ ਲੈਣੀ ਐ ਕਮਾਈ ਕਰਕੇ।
ਬੰਦਾ ਸਬ ਕੁੱਛ ਕਰਦੈ।
ਅੱਛਾ ਜੀ, ਹਾਂਜੀ ਇਹ ਤਾਂ ਹੈ ਜੀ, ਅ ਤਿਉਹਾਰ ਤਾਂ ਸਾਰਿਆਂ ਨੂੰ ਜੋੜ ਕੇ ਰੱਖਦੇ ਆ, ਨਾਲ ਖੁਸ਼ੀਆਂ ਲੈ ਕੇ ਆਉਂਦੇ ਆ।
ਹਾਂ, ਤਿਉਹਾਰ ਬੰਦੇ ਚੀਜ਼ ਹੈ, ਕਹਿਣ ਦਾ ਮਤਲਬ ਜਿਹੜਾ ਕੋਈ ਇਨਸਾਨ ਆਪਣਿਆਂ ਤੋਂ ਵਿਗੜਿਆ ਵੀ ਹੋਵੇ ਨਾ, ਉਹਨੂੰ ਵੀ ਜਾ ਕੇ ਮਠਿਆਈ ਦੋ ਉਹਨੂੰ ਬੋਲਚਾਲ ਕਰੋ। ਉਹਨੂੰ ਪਿਆਰ ਪਾਓ, ਉਹ ਵੀ ਨੇੜੇ ਆ ਜਾਂਦੇ। ਜਿਹੜੇ ਆਪਣੇ ਨਾਲ ਦੇ, ਖੁਸ਼ ਨਾਲ ਦੇ ਪਿਆਰ ਕਰਨ ਵਾਲੇ ਉਹ ਤਾਂ ਆਂਦੇ ਹੀ ਆਂਦੇ ਆ। ਜਿਹੜੇ ਕਹਿਣ ਦਾ ਮਤਲਬ ਹਲੇ ਨਾ ਦਾ ਕੋਈ ਗੁੱਸਾ ਗਿੱਲਾ ਹੋਵੇ ਕਿਸੇ ਦਾ, ਉਹਨੂੰ ਵੀ ਮਨਾ ਲਈ ਦਾ ਘਰ ਜਾ ਕੇ ਮਨਾ ਲੀ।
ਅੱਛਾ ਜੀ
ਹਾਂਜੀ, ਲੋਹੜੀ ਤਿਉਹਾਰ ਹੋਇਆ ਉਹ ਹਾਂ, ਦੀਵਾਲੀ ਦਾ ਤਿਉਹਾਰ ਹੋਇਆ। ਇਹ ਤਿਉਹਾਰ ਹਜੇ ਵੀ ਦਾ ਤਿਉਹਾਰ ਹੋਇਆ ਇਹਨਾਂ ਦਿਨਾਂ ਦੇ ਵਿੱਚ।
ਹੂੰ, ਅੱਛਾ ਜੀ, ਹਾਂਜੀ। ਕਿਸਾਨਾਂ ਦਾ ਤਾਂ ਮਨਪਸੰਦ ਤਿਹਾਰ ਵਿਸਾਖੀ ਐ।
ਹਾਂਜੀ ਤੁਸੀਂ ਕਿਹੜਾ ਤਿਉਹਾਰ ਮੰਨੇ ਹੋ ਮੇਨ ਤੁਹਾਡਾ ਤਿਉਹਾਰ ਕਿਹੜਾ ਆ?
ਅਸੀਂ ਸਾਰੇ ਤਿਉਹਾਰ ਮਨਾਉਂਨੇ ਆ ਜੀ।
ਤੁਹਾਨੂੰ ਕਿਹੜਾ ਤਿਉਹਾਰ ਵਧੀਆ ਲਗਦਾ?
ਸਾਨੂੰ ਸਾਰੇ ਤਿਉਹਾਰ ਵਧੀਆ ਲੱਗਦੇ ਆ, ਪਰ ਅਸੀਂ ਜ਼ਾਦਾ ਅਹ ਜ਼ਾਦਾ ਮੈਨੂੰ ਰੱਖੜੀ ਦਾ ਤਿਉਹਾਰ ਵਧੀਆ ਲੱਗਦਾ ਜੀ।
ਹਾਂਜੀ, ਇਤਿਹਾਸ ਦਾ ਸਾਫ਼ ਸਾਰੀ ਦੁਨੀਆਂ ਨੂੰ ਵਧੀਆ ਲੱਗਦਾ।
ਹਾਂਜੀ
ਬਾਈ ਕੇ
ਹਾਂਜੀ, ਹੋਰ ਕਰਵਾਚੌਥ ਦਾ ਬੋਤ ਸਾਰਿਆਂ ਨੂੰ ਚਾਅ ਹੁੰਦਾ ਵਾ।
ਹਾਂਜੀ-ਹਾਂਜੀ।
ਹਾਂਜੀ, ਬਹੁਤ ਰੌਣਕ ਲੱਗੀ ਹੁੰਦੀ ਹੈ ਉਦੋਂ ਵੀ ਸ਼ਹਿਰਾਂ ਚ।
ਹਾਂਜੀ-ਹਾਂਜੀ।
ਹਾਂਜੀ। ਹੋਰ, ਹੋਰ ਸੁਣਾਓ ਜੀ। ਹੋਰ ਕਿਹੜੇ ਤਿਉਹਾਰ ਵਧੀਆ? ਵਧੀਆ ਤਰ੍ਹਾਂ ਮਨਾਂਦੇ ਹੋ ਤੁਸੀਂ।
ਤਿਉਹਾਰ ਤੇ ਸਭ ਵੀ ਮਨਾਏ ਜਾਂਦੇ ਆ। ਹੋ।
ਅੱਛਾ ਜੀ।
ਹਾਂਜੀ।
ਸਾਡੇ ਬਸੰਤ ਪੰਚਮੀਂ ਹਾਂਜੀ, ਬਸੰਤ ਪੰਚਮੀ ਵੀ ਬਹੁਤ ਵਧੀਆ ਤਰ੍ਹਾਂ ਅੱਜ-ਕੱਲ੍ਹ ਲੋਕੀ ਮਨਾਉਂਦੇ ਆ ਜੀ।
ਹਾਂਜੀ-ਹਾਂਜੀ। ਕੀ ਲੋਕੀ ਦੇ, ਆਪਣੇ ਘਰ ਦੇ ਬੱਚੇ, ਕੋਠੇ ਤੇ ਡੈਕ ਲਾ ਲੈਂਦੇ ਆ। ਪਤੰਗ ਚੜਾਉਂਦੇ। ਖੁਸ਼ੀ ਮਨਾਂਦੇ ਆ, ਬਹੁਤ ਵਧੀਆ ਖੁਸ਼ੀ ਮਨਾਂਦੇ ਆ, ਆਪਣੇ ਯਾਰ ਦੋਸਤ ਮਨਾਂਦੇ ਆ। ਕਈ ਰਿਸ਼ਤੇਦਾਰ ਵੀ ਆ ਜਾਂਦੇ ਹੈ। ਆਪਣੇ ਤਾਏ-ਚਾਚੇ ਲਾ ਲੋ, ਮੁੰਡੇ ਲਾ ਲੋ, ਬਾਕੀ ਮਾਸੀ ਜਾਂ ਮੁੰਡੇ ਲਾ ਲੋ। ਮਾਮੇ ਦਾ ਮੁੰਡਾ ਲਾ ਲੋ, ਉਹ ਆ ਕੇ ਮਨਾਂਦੇ ਇੱਕ ਦੂਜੇ ਘਰ ਚਾਅ ਆ ਕੇ ਮਨਾਂਦੇ ਆ।
ਅੱਛਾ ਜੀ। ਹਾਂਜੀ, ਬਹੁਤ ਧੂਮ ਧਾਮ ਨਾਲ ਅੱਜ ਕੱਲ ਬੜੇ ਕੋਠੇ ਤੇ ਗਾਣੇ ਵਗੈਰਾ ਕਿ ਨਾ ਕਰਦੇ ਆ ਨਾ, ਤੇ ਅੱਜ-ਕੱਲ ਕੁੜੀਆਂ ਦੀ ਲੋਹੜੀ ਵੀ ਪਾਣ ਲੱਗ ਪਏ, ਇਹ ਵੀ ਬਹੁਤ ਵਧੀਆ ਗੱਲ ਐ ਜੀ।
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਹਾਂਜੀ, ਤੇ ਦੁਸਹਿਰੇ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਈ ਐ, ਸ਼ਹਿਰ ਚ ਕਿੰਨੀ ਰੌਣਕ ਲੱਗੀ ਹੁੰਦੀ ਐ, ਝਾ ਝਾਕੀਆਂ ਵਗੈਰਾ ਵੀ ਨਿਕਲਦੀਆਂ ਫੇਰ।
ਹਾਂ, ਵੀ ਸ਼ਹਿਰ-ਸ਼ਹਿਰ ਦੀ ਘੁੰਮਿਆ ਜਾਂਦਾ।
ਹਾਂਜੀ, ਇਹ ਤਾਂ ਹੈ। ਫਿਰ, ਦੀਵਾਲੀ ਦਾ ਵੀ ਸਾਰਿਆਂ ਨੂੰ ਚਾਅ ਚੜਿਆ ਹੁੰਦਾ ਵਾ। ਰੰਗੋਲੀ ਵਗੈਰਾ ਬਣਾਉਂਦੇ ਆ ਸਾਰੇ।
ਹਾਂਜੀ-ਹਾਂਜੀ।
ਹਾਂਜੀ, ਸਾਰੇ ਤਿਉਹਾਰ ਵਧੀਆ ਵਾ ਜੀ।
ਹਾਂਜੀ-ਹਾਂਜੀ।
ਹਾਂਜੀ, ਹੋਰ ਦੱਸੋ ਤੁਸੀਂ।
ਬਹੁਤ ਤਿਹਾਰ ਬਹੁਤ ਵਾਧੂ ਆ ਜਾਂਦੇ ਆ। ਜਦੋਂ ਜਿੱਦਾਂ ਕੁੜੀਆਂ ਵਿੱਚੀ ਪੇਕਿਆਂ ਤੋਂ ਘਰ ਆਂਦੀਆਂ ਤਿਉਹਾਰ ਹੁੰਦਾ
ਹਾਂਜੀ, ਧੀਆਂ ਦਾ ਤੇ
ਧੀਆਂ ਦਾ ਤਿਉਹਾਰ ਹੁੰਦਾ, ਓਹ ਕੁ ਕੁੜੀਆਂ ਵੀ ਪੇਕੇ ਆਂਦੀਆਂ ਆ। ਕਾਫੀ ਪੇਕੇ-ਪੇਕੇ ਆ ਕੇ ਆਉਂਦੀਆਂ, ਪੇਕੇ ਆ ਕੇ ਉਹਨਾਂ ਕਈਆਂ ਪਿੰਡਾਂ ਦੇ ਵਿੱਚ ਕੋਈ ਸਿੰਗਰ ਹੁੰਦਾ ਆ। ਕੁ ਕਹਿਣ ਦਾ ਮਤਲਬ, ਕੋਈ ਬੋਰਡ ਹੁੰਦਾ ਆ, ਪਿੱਪਲ ਹੁੰਦਾ, ਉੱਥੇ ਪੀਂਘਾ ਝੂਟਦੇ ਆ। ਉੱਥੇ ਗਾਂ ਬੁਝਾਨ ਕਰਦੇ ਆ।
ਅੱਛਾ ਜੀ
ਹਾਂਜੀ, ਬਹੁ ਵਧੀਆ ਤਿਉਹਾਰ ਆਪੀ ਆਂਦਾ, ਬਹੁ ਵਧੀਆ ਤਿਉਹਾਰ ਐ। ਇਹ ਵੀ ਇੱਕ ਦੂਜੇ ਨੂੰ ਜੋੜ ਕੇ ਰੱਖਦਾ ਐ, ਜੋੜ ਕੇ ਰੱਖਦਾ ਆ।
ਹਾਂਜੀ ਕੁੜੀਆਂ ਆਪਣੇ ਪੇਕੇ ਆਉਂਦੀਆਂ ਨਾਲ ਪੀਂਘਾਂ ਝੂਟਦੀਆਂ ਵੈਸੇ ਸਾਰੇ ਕੱਠੀਆਂ ਹੁੰਦੀਆਂ ਵੈ।
ਸਹੇਲੀਆਂ ਉਹ ਨਾਲ ਸਹੇਲੀਆਂ ਕੱਠੀਆਂ ਹੋ ਜਾਂਦੀਆਂ ਆ, ਥਾਈ ਚ। ਤੇ ਕੁੜੀਆਂ ਤਾਂ ਉੱਠੀਆਂ ਹੋ ਜਾਂਦੀਆਂ ਐ। ਆਂਢ ਗੁਆਂਢ ਇਕੱਠਾ ਹੋ ਜਾਂਦਾ। ਇਹ ਵੀ ਬਹੁਤ ਵਧੀਆ ਤਿਉਹਾਰ ਆ। ਇਹ ਵੀ ਇੱਕ ਦੂਜੇ ਨੂੰ ਬਹੁ ਜੋੜ ਕੇ ਰੱਖਦਾ, ਜੋੜ-ਜੋੜ ਕੇ ਰੱਖਦਾ, ਪਿਆਰ ਬਣਦਾ ਇੱਕ ਦੂਜੇ ਨਾਲ।
ਹਾਂਜੀ, ਇਹ ਤਾਂ ਹੈ ਈ ਐ ਜੀ।
ਹਾਂਜੀ।
ਹੋਰ ਸੁਣਾਓ ਤੁਸੀਂ, ਸਾਡੇ ਵੀ ਬਹੁਤ ਤਿਉਹਾਰ ਕਰਦੇ ਆ।
ਤੁਡਡੀ ਕਿਹੜੀ ਕਿਹੜ ਕਰਦੇ ਹੋਰ? ਮੇਨ
ਸਾਡੇ ਅਹ ਸਾਰੇ ਮਨਾਉਂਦੇ ਆ ਜੀ ਇੱਦਾਂ। ਪਹਿਲਾ ਤਿਉਹਾਰ ਸਾਡਾ ਤਾਂ, ਸਟਾਰਟਿੰਗ ਪਹਿਲਾਂ ਲੋਹੜੀ ਦਾ ਆ ਜਾਂਦਾ ਵਾ ਉਹ ਵੀ ਸਾਰਾ ਪਰਿਵਾਰ ਇਕੱਠਾ ਹੋ ਕੇ, ਮੱਥਾ ਟੇਕਦਾ ਵਾ। ਤੇ ਰਲ ਮਿਲ ਕੇ ਮਨਾਉਂਦੇ ਆ, ਫਿਰ ਬਸੰਤ ਪੰਚਮੀ ਆ ਜਾਂਦੀ ਐ, ਅਸੀਂ ਸਾਰੇ ਬੱਚੇ ਕੋਠੇ 'ਚ ਚੜ੍ਹ ਕੇ ਪਤੰਗ ਵਗੈਰਾ ਚੜਾਨੇ ਆ, ਬੱਚੇ-ਬੱਚੇ ਕ ਇਕੱਠੇ ਹੋ ਜਾਂਦੇ ਹਾਂ, ਫੇਰ ਉਸਤੋ ਬਾਅਦ ਜੀ ਹੋਲੀ ਦਾ ਤਿਉਹਾਰ ਆਉਂਦਾ ਹੈ। ਉਹ ਵੀ ਤੁਹਾਨੂੰ ਪਤਾ ਹੀ ਹੈ ਇੱਕ-ਦੂਜੇ ਦੇ ਰੰਗ ਲਾ ਕੇ ਬੱਚੇ-ਬੱਚੇ ਖੇਡਦੇ ਆ।
ਹਾਂਜੀ।
ਹਾਂਜੀ ਏਦਾਂ ਹੀ ਸਾਰੇ ਅਸੀਂ ਤਿਉਹਾਰ ਮਨਾਉਂਦੇ ਹੀ ਰਹਿੰਦੇ ਹਾਂ। ਯਾਂ ਫਿਰ ਵਿਸਾਖੀ ਆ ਜਾਂਦੀ ਹੈ। ਹੁਣ ਦੀਵਾਲ ਉਹ ਆ ਜਾਣੇ ਆ। ਰੱਖੜੀ ਆ ਜਾਣੀ ਆ।
ਹਾਂਜੀ।
ਹਾਂਜੀ, ਸਾਰੇ ਤਿਉਹਾਰ ਰੌਣਕਾਂ ਜਿਆਂ ਲੈ ਕੇ ਆਉਂਦਿਆ।
ਹਾਂਜੀ-ਹਾਂਜੀ।
ਰੌਣਕਾਂ ਜਿਹੀਆਂ ਲੱਗ ਜਾਂਦੀਆਂ ਜਿ ਤਿਉਹਾਰਾਂ ਨਾਲ।
ਹੂੰ
ਸਾਨੂੰ ਤਾਂ ਤਿਉਹਾਰ ਬਹੁਤ ਪਸੰਦ ਆ ਤੁਹਾਡੀ ਕੀ ਰਾਏ ਆ?
ਤੇ ਹਰਡਮੀਜ਼ ਪੰਜਾਬ ਦੇ ਵਿੱਚ ਹਰ ਤਿਉਹਾਰ ਮਨਾਇਆ ਜਾਂਦਾ ਜੀ। ਮਨਾਉਣ ਦਾ ਤਰੀਕਾ ਹੋਣਾ ਚਾਹੀਦਾ। ਮਨਾਉਣ ਦਾ ਤਰੀਕਾ ਹੋਣਾ ਚਾਹੀਦਾ ਬਸ ਆਪਣੋ- ਆਪ।
ਅੱਛਾ ਜੀ।
ਬਾਕੀ ਸਾਰਾ ਸੱਜ ਮਿੱਤਰਾਂ ਨੂੰ, ਭੈਣ, ਭਰਾਵਾਂ ਨੂੰ ਤਾਏ, ਚਾਚੇ ਆ ਨੂੰ ਕਹਿਣ ਦਾ ਮਤਲਬ ਸੋਹਰੇ ਆ ਜਿੰਦਾਂ ਬੰਦੇ ਦੇ ਆਪਣੇ ਸਹੁਰੇ ਹੁੰਦੇ ਆ, ਉਹਨਾਂ ਦੇ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਆ। ਉਹ ਸਾਰਾ ਮਿਲ-ਬਕੁ ਰੱਖੂ।
ਹਾਂਜੀ।
ਹਾਂ, ਤੇ ਹਾਰਢ ਕਹਿੰਦਾ ਕੀ ਹੈ? ਇਹ ਤਾਂ ਬਸ ਇੱਕ ਦੂਜੇ ਨੂੰ ਪਿਆਰ-ਪਿਆਰ ਪਾ ਕੇ ਚੱਲਦਾ ਕੰਮ।
ਹਾਂਜੀ।
ਤਿਉਹਾਰਾਂ ਦੇ ਵਿੱਚ
ਹਾਂਜੀ, ਇਹ ਤਾਂ ਹੈ ਤਿਉਹਾਰਾਂ ਚ ਸਾਨੂੰ ਰਲ-ਮਿਲ ਕੇ ਮਤਲਬ ਤਿਉਹਾਰਾਂ ਨੂੰ ਇਹੀ ਸਿਖਾਉਂਦੇ ਆ ਵੀ ਇੱਕ ਜੁੱਟ ਹੋ ਕੇ ਰਵੋ। ਤੇ ਸਭ ਨਾਲ ਵਧੀਆ ਤਰੀਕੇ ਨਾਲ ਰਿਹਾ ਕਰੋ ਹੱਸ-ਖੇਡ ਕੇ। ਉਹ ਜੋੜਦਗ ਹੀ ਹੈ ਸਾਨੂੰ ਉਹਨੂੰ ਬਹੁਤ ਰੌਣਕਾਂ ਲੱਗ ਜਾਂਦੀਆਂ ਤਿਉਹਾਰਾਂ ਦੀ।
ਹਾਂਜੀ-ਹਾਂਜੀ, ਬਸ ਏਕਤਾ ਲਿਆਂਦਾ, ਇਹਦ ਤਉਹਾਰ ਏਕਤਾ ਲੈ ਕੇ ਆਂਦੇ।
ਹਾਂਜੀ, ਇਹ ਤਾਂ ਹੈ ਜੀ।
ਹੂੰ। ਹੁਣ ਸਾਡੇ ਪੰਜਾਬ ਦੇ ਵਿੱਚ ਲਾ ਲਓ, ਕਿਤੇ ਵੀ ਲਾ ਲਓ ਈਦ ਦਾ ਤਿਉਹਾਰ ਹੁੰਦਾ ਆ, ਜਿੱਥੇ ਕਹਿਦਾ ਮਤਲਬ ਕੁਝ ਮੁਸਲਮਾਨ ਹੁੰਦੇ ਆ ਉਹ ਵੀ ਇੱਕ-ਦੂਜੇ ਹਿੰਦੂਆਂ ਦੇ ਨਾਲ ਬਹੁਤ ਪਿਆਰ ਦੇ ਨਾਲ ਤਿਉਹਾਰ ਮਨਾਉਂਦੇ ਆ, ਹਾਂਜੀ-ਹਾਂਜੀ। ਬਹੁਤ ਪਿਆਰ ਨਾਲ ਤਿਓਹਾਰ ਮਨਾਉਂਦੇ ਆ, ਹੁਣ ਮੁਸਲਮਾਨ ਹੀ ਲਾੜੋ ਸਾਡੀ ਦੀ ਆਬਜ਼ੀ ਹੁੰਦੀ ਦਸ਼ੈਹਿਰਾ ਹੁੰਦਾ ਆ, ਕਹਿਣ ਦਾ ਮਤਲਬ ਆਪਣੀ ਰੱਖੜੀ ਲਾ ਲਓ। ਰੱਖੜੀ ਲਾਲੋ ਉਹਦੇ ਹਰ ਤਿਉਹਾਰ ਦੇ ਵਿੱਚ ਪਿਆਰ ਦੇ ਨਾਲ ਬੋਲ ਚਾਲਦੇ ਨਾਲ ਸਹੀ ਢੰਗ ਨਾਲ ਚੱਲਦੇ ਹੈ।
ਹਾਂਜੀ-ਹਾਂਜੀ, ਜੀ ਇਹ ਤਾਂ ਹੈ।
ਹਾਂਜੀ।
ਹਾਂਜੀ।
ਬਸ ਜੀ।
ਤੁਹਨ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ, ਤੁਸੀਂ ਬਹੁਤ ਵਧੀਆ ਗੱਲਾਂ ਸਾਨੂੰ ਦੱਸੀਆਂ ਵੀ। ਇੱਦਾਂ ਤਿਉਹਾਰ ਮਨਾਉਣਾ ਚਾਹੀਦਾ ਜੀ।
ਹਾਂਜੀ-ਹਾਂਜੀ।
ਹਾਂ-ਹਾਂਜੀ, ਜੀ ਚਲੋ ਠੀਕ ਹੈ ਜੀ, ਧੰਨਵਾਦ ਜੀ।
ਅੱਛਾ ਜੀ, ਥੈਂਕ ਯੂ,